ਹੈਲੋ! ਹਾਂਜੀ। ਸਤਿ ਸ੍ਰੀ ਅਕਾਲ, ਭੈਣ ਕੀ ਹਾਲ ਏ?
ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਸੁਣਾਓ
ਬਸ ਠੀਕ ਵਧੀਆ
ਕੁਛ ਵੀ ਨੀ ਆਵਾਂ ਕਿ ਕਰਨਾ ਵਿਹਲੇ ਪੇਕਿਆਂ ਦੇ ਘਰ ਆਏ ਆ ਬੈਠੇ ਆ ਆਰਾਮ ਨਾਲ
ਠੀਕ ਹੈ। ਕਿੰਨੇ ਦਿਨ ਦੀ ਮਿਲੀ ਛੁੱਟੀ
ਛੁਟੀ ਆ ਜੇ ਤੇ ਛੱਡ ਕੇ ਗਏ ਪਰਸੋਂ ਜਿੱਦਣ ਕਹਿਣਗੇ ਆਉਣਗੇ ਉਹਦਣ ਚੱਲ ਜਾਗੇ ਪਕੜਾ ਹੋਣਾ ਉਹਨਾਂ ਨੇ ਲੈਣ ਆਣਾ ਜਿੱਦਣ ਲੈਣ ਆ ਗਏ ਤੇ ਫਿਰ ਚੱਲ ਜਾਗੇ ਉਧਰ
ਠੀਕ ਆ।
ਤੁੂੰ ਹੀ ਨੀ ਗਏ।
ਨਹੀਂ ਹਜੇ ਬੱਚਿਆਂ ਦਾ ਕੰਮ ਰਹਿੰਦਾ ਸਕੂਲ ਦਾ ਕਰਨ ਵਾਲਾ
ਅੱਛਾ ਜਾਣਾ ਉਦਾਂ ਅੱਛਾ ਕਿੱਥੇ ਜਾਣਾ ਉਥੇ ਇੱਥੇ ਕੀ ਹੋਣਾ ਕਿ ਜਾਂ ਉੱਧਰ ਜਾਣਾ ਪਵੇ।
ਨਹੀਂ ਨਹੀਂ ਜਲੰਧਰ
ਠੀਕ ਠੀਕ
ਹੂੰ ਵਧੀਆ ਜੀ ਵਧੀਆ ਤੁਸੀਂ ਸੁਣਾਓ।
ਬਸ ਵਧੀਆ ਭਾਜੀ ਕਿੱਦਾਂ ਹੈ।
ਵਧੀਆ ਨੇ
ਗਏ ਡਿਊਟੀ ਭਾਜੀ ਕੰਮ ਤੇ, ਵਧੀਆ ਉਹ ਵੀ ਵਧੀਆ ਫੋਨ ਆਣ ਡ ਏ ਹੀ। ਫੋਨ ਆਉਣ ਡਿਆ ਉਹਨਾਂ ਦਾ ਕਹਿੰਦੇ ਹੀ ਆਜਾਗਾ ਨਿਆਣਿਆਂ ਦੇ ਮੇਰਾ ਜੀ ਨਹੀਂ ਲੱਗਣ ਡਿਆ ਬੜੇ ਦਿਨ ਹੋਏ ਚਾਰ ਦਿਨ ਹੋ ਗਏ ਆ ਗਈਆਂ ਨੂੰ ਕੋਈ ਗੱਲ ਨੀ ਮੈਂ ਕਿਹਾ ਹੁਣ ਆਪੇ ਛੱਡ ਗਈ ਹੁਣ ਆਪੇ ਲੈਣ ਆਓਗੇ ਤੇ ਆ ਜਾਗੇ।
ਹੂੰ ਗਰਮੀ ਵੀ ਆ ਨਾ।
ਹਾਂ ਗਰਮੀ ਹੋ ਗਈ ਆ ਨਿਆਣੇ ਬਹਿੰਦੇ ਨਹੀਂ ਆ ਇੱਥੇ ਫੇਰ ਵੀ ਮੈਂ ਅੰਦਰ ਬਿਠਾ ਬਠਾ ਲੈਂਣੀ ਹਾਂ ਇੱਥੇ ਤੈਨੂੰ ਪਤਾ ਖੁੱਲਾ ਥਾਂ ਵਾ ਤੇ ਮੋਟਰ ਚੱਲਦੀ ਆ ਬਾਹਰ ਤੇ ਪੈਲਗ ਦੇ ਵਿੱਚ ਝੋਨੇ ਲੱਗਣ ਡਏ ਆ ਤੇ ਉਹ ਛੋਟੀਆਂ ਛੋਟੀਆਂ ਹੋਦੀਆਂ ਬਣਾਈਆਂ ਉਹਨਾਂ ਨੇ ਨਾ ਜਿਹੜਾ ਸਮਰਸੀਬਲ ਪੰਪ ਵਾ ਤੇ ਉਹ ਉਹਨਾਂ ਨੇ ਲਾਇਆ ਤੇ ਹੋਦੀਆਂ ਬਣਾਈਆਂ ਪੈਲੀਆਂ ਦੇ ਵਿੱਚ ਓਥੇ ਵਿੱਚ ਪਾਣੀ ਹੁੰਦਾ ਤੇ ਉਹ ਨਹੋਉਂਦੀਆਂ ਵਾ ਉਹ ਨੂੰ ਲੱਗੇ ਨਜ਼ਾਰੇ ਉਹ ਉਹ ਜਾਂਦਾ ਨਾਂ ਨੀ ਲੈ ਜਾਣਾ ਨੀ ਲੈਂਦੀ ਤੇ ਹੁਣੇ ਤੇ ਇੱਥੇ ਆਈਆਂ ਤੇ ਹੁਣੇ ਚੱਲ ਜਾਵਾਂ
ਹਮ ਹਮ ਹਮ ਹਮ
ਹਮ ਤੇ ਹੁਣ ਕਹਿਣ ਡ ਮੰਮਾ ਮੈਗੀ ਬਣਾ ਕੇ ਦੇ ਉਹਨਾ ਨੂੰ ਚੇਤਾ ਠੀਕ ਆ ਵੀ ਦੂਜਾ ਮਾਸੀ ਦਾ ਬੇਟਾ ਵੀ ਆਇਆ ਵਾ ਪਰਸੋਂ ਦਾ
ਅੱਛਾ ਅੱਛਾ ਗਏ ਨੀ ਬਾਹਰ ਭਾਲਥੇ-
ਹ ਨਾ ਇਹ ਗਏ ਨੀ ਬਾਰੇ ਇਥੇ ਹੀਜੇ ਇੱਥੇ ਬੱਸ ਬੱਸ ਚਲਾਉਂਦਾ ਹੈ ਹਾਂ ਤੇ ਦੂਜਾ ਆਇਆ ਸੀ ਤੇ ਉਹ ਆਪਣਾ ਡਿਆ ਆਧਾਰ ਕਾਰਡ ਵੈਰਾ ਨਾਲ ਫੋਨ ਨੰਬਰ ਅਟੈਚ ਲਾਉਣ ਡਿਆ ਹੈਨੀ ਨੀ ਨਾਲ-
ਅੱਛਾ ਅੱਛਾੀ ਹਮ ਚੱਲ ਗਈ ਹਰਪ੍ਰੀਤ ਹਰਪ੍ਰੀਤ ਚੱਲ ਗਈ-
ਹਾਂ ਉਹ ਚੱਲ ਗਈ ਆ ਆਹੀ ਸਾਡੀ ਉੱਥੇ ਉਹ ਆਦੇ ਘਰ ਪੋਤਾ ਆਇਆ ਸੀ ਤੇ ਉਹ ਪਹਿਲੋਂ ਤੇ ਕਹਿੰਦੇ ਸੀ ਕਿ ਨਹੀਂ ਜਾਣਾ ਵੇਖਣ ਤੇ ਫੇਰ ਪਤਾ ਨੀ ਕਿੱਦਾਂ ਮੈਂ ਆ ਗਈ ਇੱਧਰ ਨੂੰ ਤੇ ਅਗਲੇ ਦਿਨ ਉਹਦਾ ਪੋਤਾ ਵੇਖਣ ਚੱਲ ਗਏ ਭਾਜੀ ਆ ਗਿਆ ਤੇ ਉਹਨੂੰ ਲੈ ਕੇ ਨਾਲ ਹੀ ਮੰਮੀ ਨਾਲ ਡੈਡੀ
ਅੱਛਾ ਅੱਛਾ
ਜਲਗੇ ਦੇਖਣ
ਤੇ ਦੂਜਾ ਦੇ ਰਾਣੀ ਇੱਥੇ ਹੀ ਜਾ ਚੱਲ ਗਏ ਉਹ ਵੀ ਬਾਹਰ
ਉਹ ਆਇਆ ਵਾ ਹੁਣ ਆਇਆ ਅਜ ਦਰਮਿਆਈ ਹੀ ਨਾ ਓਦਨੀ ਹੀ ਓਹ ਆਇਆ ਸੀ ਤੇ ਮੈਨੂੰ ਇਹ ਛੱਡਏ ਇੱਥੇ ਕਹਿੰਦਾ ਹੁਣ ਇੱਥੇ ਆਈ ਜਾ ਫਿਰ ਇਹ ਕਿਤੇ ਤੂੰ ਜਾ ਤੈਨੂੰ ਛੱਡ ਆਣਾ ਵਾ
ਹਮ-
ਫਿਰ ਮੈਨੂੰ ਛੱਡ ਕੇ ਕਹਿੰਦਾ ਆਪੇ ਕਰ ਲਏਗੀ ਮਿਸਤਰੀ ਕਹਿੰਦਾ ਲੱਗੇ ਇਹਨਾਂ ਤਾਂ ਲੱਗੇ ਆ ਇੰਨਾ ਚਿਰ ਅਸੀਂ ਕੀਤਾ ਆਪੇ ਹੁਣ ਕਰੇਗੀ ਇਹ
ਅੱਛਾ ਉਹਦਾ ਰਹਰਿੰ ਦੀ ਨਾਲ ਹੀ ਆ
ਨਾਲ ਹੀ ਰਹਿੰਦੀ ਆ ਉਹ ਜਦੋਂ ਛੁੱਟੀ ਆਉਂਦਾ ਉਹ ਉਦੋਂ ਹੀ ਆਉਣਾ ਹੁੰਦਾ ਓਦਾਂ ਨੀ ਆਉਂਦੀ ਆ ਹੁਣ ਤੇ ਚੱਲ ਮਿਸਤਰੀ ਰਹੀ ਨਾ ਇੱਥੇ ਤੇ ਰਈ ਸੀ ਥੋੜਾ ਚਿਰ ਇੱਕ
ਰੰਗੀ ਥੇ ਮ ਪ ਕੋ
ਹਾਂ- ਹਾਂ ਪਿਓ ਤੇ ਹੈਨੀ ਆ ਨਾ ਹੀ ਭਰਾ ਵਾ ਮਾਂ ਵਾ ਭੈਣ ਵਾ ਤੇ ਦਾਦੀ ਆ ਜਮ ਉੱਥੇ ਰਹਿੰਦੀ ਆ
ਚਲੋ-
ਦੁਸ਼ਟ
ਹਾਂ ਦ੍ਰਿਸ਼ਟੀ ਬਾਹਰ ਖੇਡਣ ਦੀ ਆ ਦਕਸ਼ ਵੀ ਬਾਹਰ ਖੇਡਣ ਦੇ ਆ ਤੇ ਮੈਂ ਕਿਹਾ ਮੈ ਅੰਦਰ ਤੜਕਾ ਲਉਣ ਦੀ
ਹਮ ਚਲੋ ਵਧੀਆ ਟੈਮ ਨਾਲ ਕੰਮ ਹੋ ਜਾਏਗਾ ਤੇ
ਹਾਂ ਗਰਮੀ ਹਾਂ ਰਲ ਮਿਲ ਕੇ ਕਰ ਲਈਦਾ ਸਵੇਰੇ ਮੰਮੀ ਕਰ ਲੈਂਦੇ ਆ ਫਿਰ ਇਹ ਕਿ ਚਲੋ ਲੱਗੀ ਰਹਹੀਦਾ ਵਾ ਕੋਈ ਹੈ ਨੀ ਇਨਾ
ਸਵੇਰੇ ਉਹੀ ਨਾ ਸਾਫ਼ ਸਫਾਈ ਦਾ ਹੋ ਜਾਂਦਾ ਵਾ ਨਾ ਕੰਮ
ਹਾਂ ਮੈਂ ਨੀ ਰੋਜ਼ ਸਫ਼ਾਈ ਕਰਦੀ ਮੈਂ ਜਿਦ ਚੋਚੇ ਲਾ ਲਏ ਆ ਨਾ ਮੁੜ ਕੇ ਦੋ ਦਿਨ ਕੱਢ ਲੈਣੇ
ਆ ਨਿੰਦੀ ਵਧੀਆ ਨਹੀਂ ਲੱਗਦੇ ਅਗੇ ਜ ਰੋਜ਼ ਵੀ ਘਰੇ ਬੰਦਾ ਨਾ ਅਸੀਂ ਤੇ ਆਪ ਉੱਥੇ ਏਦਾਂ ਕਰਦੇ ਸਾਡਾ ਘਰ ਸੁਖਨਾ ਬੜਾ ਵੱਡਾ ਏ ਤੂੰ ਲੱਗਦਾ ਹੀ ਨੀ
ਠ ਹਮ ਉਹੀ ਨਾ
ਬੜਾ ਹੋ ਜਾਂਦਾ ਧੁੱਪ ਬੜੀ ਧੁੱਪ ਬੜੀ ਹੜ ਜਾਂਦੀ ਸਾਡੇ ਵਿਹੜਾ ਬੜਾ ਵ ਬੜੀ ਚੜ ਹਦੀ ਆ ਫਿਰ ਅਸੀਂ ਤੇ ਕੰਮ ਵੀ ਚੁੱਲੇ ਤੇ ਕਰਨਾ ਹੁੰਦਾ ਵਾ ਰੋਟੀ ਵੀ ਬਣਾਉਣੀ ਤੇ ਸਬਜ਼ੀ ਵੀ ਕੋਈ ਮਿਸਰੀ ਜਿਹੜੇ ਉਹਨਾਂ ਦੀ ਸਰੀ ਬਣਾਉਂਦੀ ਤੁਹਾਨੂੰ ਪਤਾ ਫਿਰ ਟੈਮ ਲੱਗ ਜਾਂਦਾ ਕਿੰਨਾ ਹੀ ਤੇ ਧੁੱਪ ਬੜੀ ਲੜ ਜਾਂਦੀ ਸੀ ਫਿਰ ਮੈਂ ਨੀ ਲਾਉਂਦੀ ਤੇ ਫਿਰ ਕੱਪ ਕੜੇ ਵੀ ਧੋਣੇ ਹੁੰਦੇ ਆ ਬੱਚੇ ਵੀ ਘਰੇ ਹੁੰਦੇ ਆ
ਔਖਾ ਹੋ ਜਾਂਦਾ ਹੈ
ਹਮ ਹੋਰ
ਹੋਰ ਵਧੀਆ ਠੀਕ ਆ
ਵਧੀਆ ਵਧੀਆ ਚਾਹੀਦਾ ਕਿੰਨੇ ਦਿਨ ਲੱਗ ਨਹੀਂ ਕਿੰਨੇ ਦਿਨ ਲੱਗ ਗਈ ਪ੍ਰਭ ਹਮ ਹੈਪੀ
ਹੈਪੀ ਰਹਿ ਹੀ ਗਈ ਮਹੀਨਾ
ਬੱਲੇ ਬੜੀ ਲੰਬੀ ਛੁਟੀ ਹੁੰਦੀ
ਛੁੱਟੀ ਮਿਲੀ ਨੀ ਛੁੱਟੀ ਆਪ ਹੀ ਬਣਾਈ ਇਹਨੇ ਸਸੂ ਨਾਲ ਅਣ ਬਣ ਹੋ ਗਈ ਕਹਿੰਦੀ ਅੱਜ ਨੀ ਜਾਂਦੀ ਮੈਂ ਜਾਣਾ ਹੀ ਨਈ ਅਜੇ
ਤੇ ਕੰਮ ਕੁਮ ਕਰਦੀ ਫੇਰ ਲਾਗ ਹੋ ਕੇ ਕੁਛ ਵੀ ਨੀ
ਕੱਖ ਵੀ ਨੀ ਕੋਨ ਅੱਗੇ ਬੜਾ ਕਰਦੀ ਹੁੰਦੀ ਸੀ ਕੱਖ ਵੀ ਨੀ ਕਰਦੀ ਨੌ ਦਸ ਵਜੇ ਸੁੱਤੀ ਉੱਠਣਾ ਵ ਏ ਭੈਣ ਨੇ ਲਵਾ ਲਿਆ ਆਣ ਕੇ ਨੌ ਦਸ ਵਜੇ ਸੁੱਤੀ ਉੱਠਦੀ ਆ ਮੰਜੇ ਤੇ ਚਾਹ ਮਿਲ ਜਾਂਦੀ ਆ ਰੋਟੀ ਮਿਲ ਜਾਂਦੀ ਆ ਹੋਰ ਕੀ ਚਾਹੀਦਾ ਕੱਪੜੇ ਧੋਤੇ ਮਿਲ ਜਾਂਦੇ ਆ
ਹਾਂ
ਭੈਣਾ ਅਸੀਂ ਲਾਗੇ ਆਪਣੇ ਅਹ ਸਾਰਾ ਕੰਮ ਕਰਕੇ ਨਾ ਆਪਣੇ ਬੱਚਿਆਂ ਨੂੰ ਨਵਾ ਵੀ ਲੈਂਦੇ ਹਾਂ ਉਹਨਾਂ ਨੂੰ ਅਹ ਸਿਰ ਵੀ ਵਾਹ ਦਿੰਦੀ ਹਾਂ ਉਹ ਦਿਨ ਹੀ ਆਪਣੀ ਕੁੜੀ ਨੂੰ ਨਵਾਉਣਾ ਨਾ ਉਹਦਾ ਸਿਰ ਵੋਉਣਾ। ਇਹ ਸੁਭਾਅ ਨਾਲ ਪਹਿਲੋਂ ਉਦ ਉਹਨੇ ਸਿਰ ਵਣਾ ਵਾ ਫੇਰ ਉਹਨੂੰ ਨਵਾਉਣ ਜਾਣਾ ਵਾ। ਬਾਰਾਂ ਇੱਕ ਵਜੇ ਨਾਲ ਮਤਲਬ ਕਿ ਤੂੰ ਜਦੋਂ ਵਿਹਲੀ ਆ ਕਮ ਸੇ ਕਮ ਆਪਣੇ ਬੱਚੇ ਨੂੰ ਟੈਮ ਸਿਰ ਤੇ ਤਿਆਰ ਤਰ ਕਰਕੇ ਰੱਖ ਲਾ ਆਪ ਹੋ ਜਾ। ਆਪਣੇ ਬੱਚੇ ਨੂੰ ਕਰ। ਜਦੋਂ ਫਰ ਕੱਪੜੇ ਵਗੈਰਾ ਧੋ ਲੈਂਦੇ ਫਿਰ ਉਹ ਕੁੜੀ ਦਾ ਸੂਟ ਪਿਆ ਰਹਿੰਦਾ ਵਾ। ਫਿਰ ਹੁਣ ਬਾਰ ਬਾਰ ਥੋੜ੍ਹੀ ਕੱਪੜੇ ਆਪ ਤੈਨੂੰ ਪਤਾ ਚਲ ਜਾਂਦਾ ਜਾਂਦਾ ਵੀ ਸਾਰਿਆਂ ਦੇ ਸਰੀਰ ਇੱਦਾਂ ਦੇ ਹੀ ਕੰਮ ਬਾਰ ਬਾਰ ਥੋੜੀ ਉਹ ਚੀਜ਼ ਚੰਗੀ ਕੀ ਕਰਨੀਆ
ਹੂ ਆਫਿਸ ਜਾਣ ਨੂੰ ਹੋਣ ਲੱਗਿਆ ਹਮ। ਹਮ।
ਹੁਣ ਓਦਣ ਆ ਗਈ ਸੀ ਤੇ ਉਹ ਦੂਜੀ ਕਹਿਣ ਡ ਸੀ ਕਹਿੰਦੀ ਭਾਬੀ ਇਹਨੇ ਮੈਂ ਕੱਪੜੇ ਕੱਢ ਕੇ ਰੱਖ ਤੇ ਆ ਮੇਰੀ ਜੀ ਨਾ ਧੋਤੀ ਉਹਨੂੰ ਕਹਿੰਦੀ।
ਹਮ।
ਤੇ ਆਹਂਦੀ ਕਮ ਸੇ ਕਮ ਤੈਨੂੰ ਪਤਾ ਮੇਰੀ ਵੀ ਕੁੜੀ ਨਿੱਕੀ ਉਹਦੀ ਵੀ ਕੁੜੀ ਨਿੱਕੀ ਜਿੱਦ ਕਰਦੇ ਜਦੋਂ ਨਿਆਣਾ ਨਹੀਂ ਕਿਸੇ ਕੁ ਚ ਆਉਂਦਾ ਵੀ ਕੱਲੇ ਬੰਦੇ ਦਾ ਔਖਾ ਹੋ ਜਾਂਦਾ। ਮੈਨੂੰ ਪਤਾ ਨਾ ਉੱਥੇ ਇਕੱਲੇ ਬੰਦੇ ਦਾ ਕੰਮ ਕਰਨਾ
ਕਰਨਾ ਹਾਂ ਕਹਿਣਾ ਸੀ ਮੈਂ ਵੀ ਇਸੇ ਸਿਚੁਏਸ਼ਨ ਚ ਲੰਘੀ ਹਾਂ।
ਤੇ ਉਹ ਹਾਂ ਬਸ ਸਹੀ ਆ ਲੱਗੀ ਰਵੇ ਤੇ ਹੁਣ ਕਹਿੰਦੀ ਕੱਢ ਕੇ ਕੱਪੜੇ ਮੈਨੂੰ ਦੇ ਗਈ ਆ ਮੇਰੇ ਧੂੰ ਦੀ ਤੇ ਆਪ ਆਉਂਦੀ ਵੇਲੋ ਦਵਾਈ ਲੈਣ ਚੱਲ ਗਈ ਅੱਜ ਉੱਥੇ ਇਥੋਂ ਬਟਾ ਇੱਥੋਂ ਬਟਾਲਿਓ ਲੈ ਕੇ ਆਉਂਦੀ ਹੈ ਦਵਾਈ। ਭਾ ਜੀ ਆਏ ਸੀ ਅਤੇ ਫਿਰ ਅਗਲੇ ਦਿਨ ਭੂਆ ਦਾ ਪੋਤਾ ਹੋਇਆ ਸੀ ਉਹ ਵੇਖਣ ਚੱਲ ਗਏ।
ਹਮ।
ਕਰਨਾ।
ਹਮ।
ਉਹਨੂੰ ਇਹ ਆ ਕਿ ਮੈਂ ਕੋਈ ਕੰਮ ਨਾ ਕਰਾਂ ਮੈਨੂੰ ਬੈਠੀ ਨੂੰ ਮਿਲੀ ਜਾਵੇ। ਸਾਰਾ ਕੁਛ ਬਸ।
ਤਾਂ ਉਥੇ ਸੋਹਰੇ ਵੀ ਇਹੀ ਕੁੱਛ ਭਾਲਦੀ ਹੋਣੀ ਤਾਂਹੀਓ ਤੇ ਫੇਰ ਲੜਪੀ ਸੱਸ ਨੂੰ।
ਗਈ ਆ ਆਪਣੀ ਮਾਂ ਨੂੰ ਵੀ ਮੈਂ ਨੀ ਉਹਨੂੰ ਰੋਟੀ ਦੇਣੀ ਤੇ ਮੈਂ ਨੀ ਉਹਨੂੰ ਬੁਲਾਉਣਾ। ਮਾਂ ਨੂੰ ਕਹਿੰਦੀ।
ਤੇ ਕਹਿ ਜੇ ਇਹੀ ਗੱਲਾਂ ਤੁਹਾਡੀਆਂ ਭਰਜਾਈਆਂ ਕਰਨ ਫੇਰ।
ਸਾਡੀ ਮਾਂ ਵਰਗੀ ਤੇ ਕੋਈ ਮਾਂ ਹੀ ਨੀ ਹੈਗੀ ਮੈਂ ਕਿਹਾ ਸੱਸਾਂ ਸਾਰਿਆਂ ਦੀ ਏਦਾਂ ਦੀਆਂ ਹੁੰਦੀਆਂ ਪੈਣਾ ਮੈਂ ਤੇ ਮੂੰਹ ਤੇ ਕਹਿ ਤਾ ਮੈਂ ਕਿਹਾ ਸੱਸ ਸਾਂ ਸਾਰਿਆਂ ਦੀ ਇਦਾਂ ਦੀ ਮਾਵਾਂ ਚੰਗੀਆਂ ਹੁੰਦੀਆਂ ਵਾ ਮੈਂ ਤੈਨੂੰ ਤੇਰੀ ਮਾਂ ਚੰਗੀ ਲੱਗਦੀ ਸਾਨੂੰ ਸਾਡੀ ਲੱਗਣੀ ਆ ਤੇ ਉਹਨਾਂ ਜਿਨਾਂ ਦੀ ਸੱਸ ਬਣੀ ਉਹਨਾਂ ਨੂੰ ਪੁੱਛ ਕੇ ਵੇਖੋ ਹਾਂ ਹਾਂ ਤਿੰਨ ਨਹੀਂ ਕਹਿੰਦੀ ਤੁਹਾਨੂੰ ਦੁੱਧ ਦੇਖ ਲਾ ਮੰਜੀਆਂ ਤੇ ਮਿਲਦਾ ਮੈਂ ਹੀ ਉੱਥੇ ਦੁੱਧ ਕਰਨਾ ਵਾ ਜੇ ਮੈਂ ਦੇਤਾ ਤੇ ਉਹਨੇ ਪੀ ਲੈ ਮੈਂ ਕਿਹਾ ਤੇਰੀ ਮਾਂ ਚੁੱਲਾ ਸੜਦੀ ਨਹੀਂ ਦੁੱਧ ਛੱਡਦੀ ਨਹੀਂ ਤੇ ਫਿਰ ਦੇਣਾ ਕਿਥੋਂ ਕਿਸੇ ਨੇ ਉਹਦਾ ਨਾ ਮੇਰੀ ਨੂੰਹਾਂ ਜਿਆਦੀਆਂ ਨਾ ਪੀ ਲੈਣ
ਹਾਂ
ਉਹ ਤੇ ਮੈਂ ਤਾਂ ਨੀ ਛੱਡਦੀ
ਕਹਿ ਕੈ ਇੱਕ ਦੁੱਧ ਹੀ ਦਿੰਦੀ ਮੰਜੇ ਤੇ ਹੋਰ ਕੀ
ਓਹੀ ਨਾ ਓਹੀ ਇੱਕ ਇੱਕੀ ਕੰਮ ਕਰਨਾ ਓਹੀਓ ਨੀ ਓਹਨੇ ਛੱਡਣਾ ਜੇ ਕਿਤੇ ਅਸੀਂ ਕਰ ਵੀ ਲਿਆ ਨਾ ਇਹਨੇ ਆਖਣਾ ਤੂੰ ਆਹ ਨੀ ਕੀਤਾ ਆ ਪਾਉਣਾ ਸੀ ਇਨਾ ਪਾਉਣਾ ਸੀ ਆ ਮਲਾਈ ਇਧਰ ਕੱਢਣੀ ਇਹ ਤੋਂ ਚੰਗਾ ਨਾ ਹੀ ਘਰੇ ਬੰਦਾ ਆਰਾਮ ਨਾਲ ਫਿਰ ਆਪਾਂ ਵਿਹਲੇ ਤੇ ਹੈਗੇ ਆ ਨਾ ਜੇ ਨਹੀਂ ਕਿਸੇ ਨੂੰ ਭੱਲ ਪਚਦੀ ਤੇ ਰਹਿਣ ਦੋ ਕਸਮਾਂ ਦਾ ਸਿਰ
ਰਹਿਣ ਦੋ ਤੇ ਦਾਂ ਰੋਟੀ ਪਾਣੀ ਇਕੱਠਾ ਆ ਜਿਦਾਂ ਉਹ ਆਉਂਦੀ ਆ
ਹਾਂ ਇਕੱਠਾ ਹੀ ਹੁਣ ਕੋਠੇ ਬਣਾਉਣ ਡੇ ਆਪਣੇ ਫੇਰ ਉਹ ਕੰਪਲੀਟ ਕਰ ਲੈਣਗੇ ਨਾ ਤੇ ਫੇਰ ਉਹ ਚੱਲ ਜਾਣਗੇ ਉੱਪਰ ਫੇਰ ਆਪਣਾ ਕਰਨਗੇ ਵੱਖਰਾ ਚੰਗਾ ਸਗੋਂ ਵੀ ਕਰ ਲੈਣਗੇ ਵੱਖਰਾ ਜੇ ਉਹ ਵੀ ਬੜਾ ਖਾਂਦੀ ਉਹ ਕੋਮਲ ਛੱਡਦੇ ਗੱਲ ਤੂੰ ਓਦੀ
ਕੰਮ ਨੀ ਕਰਦੇ
ਉਹ ਵੀ ਬੜਾ ਖਾਂਦੀ ਘਿਓ ਨਹੀਂ ਘਿਓ ਨੀ ਛੱਡਦੀ ਕੋਈ ਚੀਜ਼ ਉਹ ਨਹੀਂ ਛੱਡਦੀ ਕਿ ਜੋ ਲੱਭ ਵੀ ਖਾਈ ਜਾਂਦੀ ਕੁੜੀ ਵੀ ਖਵਾਈ
ਹਮ
ਸਾਡੀ ਮੰਮੀ ਪਤਾ ਕੀ ਕਰਦੀ ਮੇਰੀ ਸੱਸੂ ਆ ਉਹਦੇ ਆਉਣ ਪਹਿਲੋਂ ਪਹਿਲ ਕਿਉਂ ਕੱਟ ਕੇ ਨਾ ਰਹਿੰਦੀ ਆ ਪ ਉਹ ਆਉਣ ਵਾਲੀ ਉਹਨੇ ਕਿ ਉਹ ਖਾ ਜਾਣਾ ਸਾਰ
ਹਾਂ
ਜਿੰਨਾ ਨੇ ਆਪ ਪਾਉਣਾ ਓਨਾ ਆਪਣੇ ਘਰਵੇ ਨੂੰ ਪੁੁਟ ਹਾਂ ਜਿੰਨਾ ਉਹਨੇ ਆਪ ਆਪ ਪਾਉਣਾ ਵਾ ਨਾ ਉਹਨਾ ਹੀ ਆਪਣੇ ਘਰ ਵਾਲੇ ਨੂੰ ਜੇ ਘਰ ਵਾਲੇ ਨੂੰ ਥੋੜਾ ਵੱਧ ਪੈ ਗਿਆ ਨਾ ਉਹਨੂੰ ਘੱਟ ਤਨ ਫ਼ਿਰ ਆਪਣੇ ਵੀ ਚੋਰ ਪਾ ਲੈਣਾ ਵਸ ਮੇਰਾ ਘੱਟ ਹੋ ਗਿਆ ਵਾ
ਹੋਰ ਕ ਹ
ਇਏਦਾਂ ਦੀ ਆ ਕਿਨੇ ਜੂਸ ਬਣਾ ਲਿਆ ਜੇ ਉਹਨੂੰ ਨਹੀਂ ਦਿੱਤਾ
ਚਲੋ ਠੀਕ ਆ ਪਰਵਿੰਦਰ ਫੇਰ ਹੈ ਮੈਂ ਥੋੜਾ ਜਿਹਾ ਕੰਮ ਕਰ ਲ ਫਿਰ ਕਰਦੀ ਠੀਕ ਹੈ